ਉਹ ਸੱਚ ਰਹੀ
ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਉਹ
ਹਾਂਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ
ਮੈਂ ਹੋਰ ਕਰਕੇ ਕਿਵੇਂ ਸਭ
ਹਾਂਜੀ ਘਰ ਵੀ ਸਾਰੇ ਠੀਕ ਨਹੀਂ ਤਾਂ ਠੀਕ ਨੇ ਸਾਰੇ
ਕਿਰਪਾਏ ਵਸਾਲਕਦੀ
ਅੱਛਾ ਦੀ ਵਧੀਆ ਚਾਹੀਦਾ
ਹੂੰ
ਅੱਜ ਤਾਂ ਮੇਰੇ ਸਾਰੇਓ ਕੰਮ ਹੈ ਬਸ ਅੱਜ ਮੇਰੇ ਸਾਰੇ ਕੰਮ ਰਹਿ ਗਏ ਕਿਉਂਕਿ ਅਜ ਲਾਈਟ ਹੀ ਨਹੀਂੀ ਹੈਗੀ ਅਜ ਸਾਰਾ ਦਿਨ ਲਾਈਟ ਆਉਣੀ ਨੀ ਆ ਸ਼ਾਮੀ ਆਏਗੀ ਹ
ਅੱਛਾ
ਅ
ਠੀਕ ਹੈ ਕਿੰਨਾ ਮੁਸ਼ਕਿਲ ਹੋ ਜਾਂਦਾ ਲਾਈਟ ਨਹੀਂੀ ਹੁੰਦੀ ਹਨਾ ਦੇਖੋ ਪਾਣੀ ਨੀ ਹੁੰਦਾ ਬਿਜਲੀ ਨੀ ਹੁੰਦੀ ਤਾਂ ਪਾਣੀ ਨੀ ਹੁੰਦਾ ਹਨਾ ਪਾਣੀ ਨੀ ਹੁੰਦਾ ਤਾਂ ਹੋਰ ਸਾਰੇ ਕੰਮ ਨੀ ਸਾਡੇ ਹੁੰਦੇ ਹੈਗੇ
ਨਹੀਂ ਕੋਈ ਵੀ ਨਹੀਂੀ ਕੰਮ ਫੇਿਰ ਹੋ ਪਾਉਂਦਾ ਹੈਗਾ ਜਿੰਨਾ ਪਾਣੀ ਸੀਗਾ ਚਲੋ ਅਸੀਂ ਉਹ ਮੀਨਜ਼ ਹੁਣ ਯੂਜ ਕਰ ਲਿਆ ਫਿਰ ਤੇ ਫੇਰ ਹੁਣ ਹੈ ਵੀ ਨੀ ਪਾਣੀ ਹੁਣ ਤਾਂ ਜਦੋਂ ਲਾਈਟ ਆਏ ਆਏਗੀ ਤਾਂ ਹੀ ਕੰਮ ਹੋਣਗੇ ਬਾਕੀ ਜਿਹੜੇ
ਹਾਂ ਬੰਦਾ ਥੋੜਾ ਸੰਭਾਲ ਨਾਲ ਵਰਤ ਲੈਂਦਾ ਹਨਾ ਥੋੜ੍ਹੀ ਜਿਹੀ ਵਰਤੋਂ ਦੇਖ ਕੇ ਕਰਦਾ ਵੈਸੇ ਤਾਂ ਅਸੀਂ ਸੰਭਾਲ ਕਰਦੇ ਨੀ ਕਿਸੇ ਚੀਜ਼ ਦੀ ਜਦੋਂ ਮੁਸੀਬਤ ਆਉਂਦੀ ਆ ਫੇਰ ਹੀ ਸਵਾਲ ਕਰਦੇ ਆ ਅਸੀਂ
ਤੇ ਇਹਦੇ ਹਰੇਕ ਚੀਜ਼ ਦੀ ਵੈਲਿਊ ਪਤਾ ਲੱਗਦੀ ਹੈ ਨਾ ਕਿ ਕਿਆ ਇੋਰਟਸ ਲ ਹਰੇ ਇਲੈਕਟ੍ਰੀਸਿਟੀ ਤੋਂ ਬਿਨਾਂ ਕੁਛ ਵੀ ਨੀ ਲਾਈਫ ਚ ਸਰਵਾਈਵ ਹੀ ਨਹੀਂ ਆਪਾਂ ਕਰ ਸਕਦੇ
ਸਹੀ ਗੱਲ ਆ ਬਿਜਲੀ ਤਾਂ ਬਹੁਤ ਜ਼ਰੂਰੀ ਹੈ ਬੰਦੇ ਲਈ ਨਾ
ਹੋਰ ਕ ਹੋਰ ਗਰਮੀਆਂ ਚ ਤਾਂ ਫਿਰ ਫੈਨ ਨਹੀਂੀ ਚੱਲਦੇ ਤਾਂ ਫਿਰ ਦੇਖੋ ਲਾਈਟ ਐਨੀ ਦੇਰਈ ਰਹੇਗੀ ਤਾਂ ਇਨਵਰਟਰ ਵੀ ਫਿਰ ਬੰਦ ਹੋ ਜਾਂਦੇ ਨੇ ਉਹਨਾਂ ਦੀ ਵੀ ਬੈਟਰੀ ਫਿਰ ਲੋਅ ਹੋ ਜਾਂਦੀ ਹੈ ਬਿਲਕੁਲ
ਸਹੀ ਗੱਲ ਆ ਇਨਵਰਟਰ ਦਾ ਪੰਗਾ ਹੋ ਜਾਂਦਾ ਬਹੁਤ
ਹੋਰ ਕਿਆ
ਇੰਨੇ ਤਿੰਨ ਘੰਟੇ ਚੱਲ ਜਾਂਦਾ ਚਾਰ ਘੰਟੇ ਫੈਮਿਲੀ ਬੜੀ ਹੁੰਦੀ ਹੈ ਫੇਰ ਤਾਂ ਦੋ ਤਿੰਨ ਘੰਟੇ ਤਿੰਨ ਘੰਟੇ ਹੀ ਕੱਢਦਾ ਨਹੀਂ ਤਾਂ ਚਲੋ ਪੰਜ ਛੇ ਘੰਟੇ ਵੀੱਢ ਜਾਂਦਾ ਜ ਇੱਕ ਫੈਨ ਚਲਾ ਕੇ ਬਠੇ ਥੋ ਨਾ
ਹੋਰ ਕ
ਦੇਖੋ ਲੋਕ ਨਾ ਸੰਭਾਲ ਨ ਕਰਦੇ ਹੈਗੇ ਚੀਜ਼ ਦੀ ਹਨਾ ਵੀ ਮੈਂ ਦੇਖਿਆ ਵੀ ਇੱਕ ਘਰਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਏਸੀ ਚੱਲ ਰਹੇ ਹੈ ਜਿੱਥੇ ਨਹੀਂ ਵੀ ਲੋੜ ਉੱਥੇ ਵੀ ਚੱਲ ਰਹੇ ਹੈ ਹਨਾ ਕਿੰਨੀ ਮਤਲਬ ਬਿਜਲੀ ਵੇਸਟ ਹੁੰਦੀ ਹੈ
ਅਸੀਂ ਤਾਂ ਵੀ ਇਦਾਂਏ ਵੀ ਸਿਰਫ ਇੱਕ ਰਾਤ ਨੂੰ ਬਸ ਯੂਜ ਕਰਨਾ ਚਾਹੀਦਾ ਵੀ ਚਲੋ ਆਰਾਮ ਨਾਲ ਬੰਦਾ ਸੋ ਸਕੇ ਪ੍ਰੋਪਰ ਨੀਂਦ ਆਪਣੀ ਲੈ ਸਕੇ ਦਿਨ ਚ ਤਾਂ ਚਲੋ ਇੱਦਾਂ ਹੀ ਆਪਣਾ ਫੈਨ ਦੇ ਨੀਚੇ ਉ ਤਾਂ ਜ਼ਿਆਦਾ ਵਧੀਆ ਰਹਿੰਦਾ ਕਿਉਂਕਿ ਆਪਣੀ ਬੋਡੀ ਵੀ ਖਰਾਬ ਹੁੰਦੀ ਹੈ ਯੂਜ ਕਰਕੇ
ਸਹੀ ਗੱਲ ਆ ਅਹ ਹੁਣ ਦੇਖੋ ਤੁਸੀਂ ਵੀ ਮਤਲਬ ਅੱਜ ਕੱਲ ਦੇਖੋ ਅੱਜ ਕੱਲ੍ਹ ਦੇ ਜਮਾਨੇ ਵਿੱਚ ਦੇਖੋ ਵੀ ਪਹਿਲਾਂ ਹੁਣ ਦੇਖੋ ਲੋਕ ਰਹਿੰਦੇ ਸੀਗੇ ਪੱਖਿਆਂ ਚ ਵੀ ਰਹਿੰਦੇ ਸੀ ਪੱਖੇ ਵੀ ਨੀ ਹੁੰਦੇ ਸੀ ਮਤਲਬ ਸਾਡੇ ਦਾਦਾ ਦਾਦੀ ਪੜਦਾਦਾ ਪੜਦਾਦੀ ਦੇ ਟਾਈਮ ਮਤਲਬ ਪੱਖੇ ਵੀ ਨਹੀਂੀ ਹੁੰਦੇ ਸੀਗੇ ਹਨਾ ਪੱਖਿਆਂ ਤੋਂ ਦੇਖੋ ਲੋਕ ਹੱਥ ਵਾਲੇ ਪੱਖੇ ਝਲਦੇ ਹੁੰਦੇ ਸੀਗੇ ਮੈਨੂੰ ਖੁੱਦ ਦੇਖਿਆ ਮਤਲਬ ਮੈਂ ਆਪੜਣੇ ਨਾਮੀ ਦੀ ਤੇ ਮਤਲਬ ਪੱਖੇ ਆਏ ਪੱਖਿਆਂ ਤੋਂ ਬਾਅਦ ਕੂਲਰ ਆਏ ਕੂਲਰਾਂ ਤੋਂ ਬਾਅਦ ਏਸੀ ਆਏ ਹੁਣ ਪਤਾ ਨੀ ਹੋਰ ਅੱਗੇ ਕੀ ਐਡਵਾਂਸ ਆਉਣਾ ਮਤਲਬ ਐੰਨੀ ਬਿਜਲੀ ਦੀ ਖਪਤ ਵੱਦੀ ਵੱਦੀ ਵੱਦੀ ਵੱਧਦੀ ਦੇਖੋ ਬਿਜਲੀ ਪੈਦਾ ਕਰਨੀ ਕਿੰਨੀ ਮੁਸ਼ਕਿਲ ਹੈ ਹਨਾ ਲੋਕ ਮਤਲਬ ਇੰਨੀ ਬਰਬਾਦ ਕਰਦੇ ਹੈ ਸਰਕਾਰ ਵੀ ਕਹਿੰਦੀ ਆ ਬਿਜਲੀ ਬਚਾਓ ਬਿਜਲੀ ਬਚਾਓ ਜਿੰਨੀ ਲੋੜ ਹੈਗੀ ਓਨਾ ਯੂਜ ਕਰੋ
ਹੁਣ ਕਈ ਜਿਵੇਂ ਹੁਣ ਰੋਮ ਦੇ ਵਿੱਚ ਹੁੰਦੇ ਨੇ ਫੈਨ ਓਦਾਂ ਹੀ ਚੱਲ ਰਿਹਾ ਹੁੰਦਾ ਲਾਈਟਸ ਓਦਾਂ ਹੀ ਔਨ ਹੋਈਆਂ ਹੁੰਦੀਆਂ ਨੇ ਉਹ ਵੀ ਫੇਿਰ ਵੇਸਟੇਜ ਦੇ ਹੁੰਦੀ ਆ ਨਾ
ਹਾਂ ਦੇਖੋ ਸਰਕਾਰ ਤੁਹਾਨੂੰ ਇੱਕ ਸਹੂਲਤ ਦੇ ਰਹੀ ਹੈ ਪਰ ਤੁਸੀਂ ਉਹਦੀ ਬਰਬਾਦੀ ਕਰ ਰਹੇ ਹੋ ਹਨਾ ਇਹ ਗੱਲ ਗਲਤ ਹੈ ਚਲੋ ਜਿੱਥੇ ਲੋੜ ਹੈ ਉੱਥੇ ਚਲਾਓ ਜਿੱਥੇ ਨਹੀਂ ਲੋੜ ਹੈਗੀ ਨਾ ਉੱਥੇ ਤਾਂ ਨਾ ਮਤਲਬ ਵੇਸਟ ਕਰੋ ਹਨਾ ਉੱਥੇ ਨਹੀਂ ਵੇਸਟੇਜ ਹੋਣੀ ਚਾਹੀਦੀ
ਹਾਂਜੀ
ਹੁਣ, ਆਹ ਦੇਖੋ ਵੀ ਮਤਲਬ ਹੋਰ ਵੀ ਬਿਜਲੀ ਤੋਂ ਬਿਨਾਂ ਵੀ ਆਪਾਂ ਦੇਖ ਲਈਏ ਜਿਵੇਂ ਹੁਣ ਪੈਟਰੋਲ ਵਗੈਰਾ ਹੁਣ ਏ ਸਾਰੇ ਸਾਡੇ ਮਤਲਬ ਏ ਸ਼ਕਤੀ ਦੇ ਸਾਰੇ ਸਾਧਨ ਨੇ ਹਨਾ ਏਹ ਜੇੜੇ ਰਿਸੋਰਸਿਸ ਨੇ ਬਹੁਤ ਜ਼ਰੂਰੀ ਨੇ ਸਾਡੇ ਲਈ ਹਨਾ।
ਹਾਂਜੀ।
ਏਹ ਹੁਣ ਪੈਟਰੋਲ ਈ ਲੈ ਲੋ ਤੁਸੀਂ ਦੇਖੋ ਪੈਟਰੋਲ, ਡੀਜ਼ਲ, ਕਿਵੇਂ ਹੁਣ ਪੈਲਾਂ ਹੁੰਦਾ ਸੀਗਾ ਵੀ ਲੋਕ ਦੇਖੋ ਔਟੋ ਚ ਜਾ ਰੇ ਨੇ ਬੱਸਾਂ ਵਿੱਚ ਜਾ ਰੇ ਨੇ ਜਦੋਂ ਅਸੀਂ ਛੋਟੇ ਹੁੰਦੇ ਸੀ ਬਚਪਨ ਵਿੱਚ ਕਿਸੇ ਕਿਸੇ ਬੰਦੇ ਕੋਲ ਕਾਰ ਹੁੰਦੀ ਸੀ ਹਨਾ। ਜਿਆਦਾਤਰ ਲੋਕਾਂ ਕੋਲ ਸਕੂਟਰ ਵਗੈਰਾ ਹੁੰਦੇ ਸੀਗੇ, ਹਨਾ। ਸਕੂਟਰ ਤੋਂ ਫੇਰ ਥੋੜ੍ਹਾ ਜਾ ਅੱਗੇ ਜ਼ਿਆਦਾਤਰ ਲੋਕ ਸਾਈਕਲ ਕਲੀ ਚਲਾਂਦੇ ਸੀ ਉਸ ਟਾਈਮ। ਮਤਲਬ ਮੈਂ ਦੇਖਐ ਲੋਕ ਦਸ ਦਸ ਪੰਦਰਾਂ ਪੰਦਰਾਂ ਮੇਂ ਕਿਲੋਮੀਟਰ ਦਾ ਟਰੈਵਲ ਵੀ ਸਾਈਕਲ ਨਾਲ ਈ ਕਾਰਦੇ ਹੁੰਦੇ ਸੀ। ਗੇ ਨਾਲੇ ਕਿੰਨੇ ਹੈਲਦੀ ਹੁੰਦੇ ਸੀ ਔ ਲੋਕ।
ਆਰ ਬੋਡੀ ਫਿਟ ਰੈਣ ਦੀ ਸੀ ਨਾਲੇ ਸਾਈਕਲਿੰਗ ਦੇ ਨਾਲ ਅ ਐਕਸਰਸਾਈਜ਼ ਵੀ ਹੁੰਦੀ ਅਗਰ ਅਪ ਅਪਾਂ ਪੈਦਲ ਚੱਲ ਕੇ ਜਾਂਦੇ ਆ ਔ ਵੀ ਤਰ੍ਹਾਂ ਦੀ ਐਕਸਰਸਾਇਜ਼ ਏ। ਅੱਜ-ਕੱਲ ਤੇ ਕੋਈ ਥੋੜੇ ਜੇ ਡਿਸਟੈਂਸ। ਇੱਕ ਕਿਲੋਮੀਟਰ ਤੱਕ ਜਾਣਾ ਹੋਵੇ ਤਾਂ ਸਾਰੇ ਕੋਈ ਨਾ ਕੋਈ ਤਾਂ ਵਹੀਕਲ ਯੂਜ ਕਰਦੇ ਔ ਕਰਦੇ ਆ ਪੈਦਲ ਤੱਕ
ਸਹੀ ਗੱਲ ਐ ਸਹੀ ਗੱਲ ਐ ਹਾਂ। ਅਸੀਂ
ਲੋਕਾਂ ਨੇ ਔਹੀ ਤਾਂ ਵੀ ਲੋਕਾਂ ਨੇ ਖੁਦ ਅਪਣੀ ਬੋਡੀ ਖੁਦ ਖ਼ਰਾਬ ਕਰ ਰਏ ਐ ਨਾ ਕਿ ਥੋੜਾ ਜਾ ਸੇਤ ਵੱਲ ਵੀ ਧਿਆਨ ਦੇਣਾ ਚਾਹੀ ਤਾਂਈ ਤੈ ਇੰਨੀਆਂ ਜੈਦਾ ਬਿਮਾਰੀਆਂ ਹੋ ਰਈਆਂ ਨੇ ਅੱਜ
ਸਹੀ ਗੱਲ ਐ। ਅੱਛਾ, ਸਾਈਕਲ ਚਲਾਣ ਨੂੰ ਲੋਕ ਸ਼ਰਮ ਸਮਝਦੇ ਨੇ ਵੀ ਹਾਂ ਸ਼ਰਮ ਵਾਲੀ ਗੱਲ ਐ ਵੀ ਅਸੀਂ ਬਾਈਕ ਤੇ ਜਾਈਏ ਜਾਂ ਐਕਟੀਵਾ ਤੇ ਜਾਈਏ ਔ ਵੀ ਬਾਈਕ ਐਕਟੀਵਾ ਵੀ ਛੱਡੋ ਹੁਣ ਤਾਂ ਗੱਡੀਆਂ ਚ ਈ ਬਸ ਗੜੀ ਦੇ ਮੋੜ ਤੱਕ ਵੀ ਜਾਣਾ ਤਾਂ ਵੀ ਗੱਡੀ ਲੈ ਕੇ ਜਾਂਦ ਦੇਖੋ ਕਿੰਨੇ ਮਤਲਬ
ਹੋਰ ਕਿਆ, ਅੱਗੇ ਤਾਂ ਸਾਈਕਲ ਵੀ ਜਮਾ ਈ ਸਿੰਪਲ ਜੇ ਆਂਦੇ ਸ ਤਾਂ ਸਾਈਕਲ ਵੀੰ ਐਨੇ ਸੋਣੇ ਸੋਣੇ ਆਂਦ ਉਹੀ ਤਾਂ ਹੈ ਵੀ ਹੁਨ ਤਾਂ ਹੋਰ ਕਿਆ ਫੇਰ ਵੀ ਸ਼ਰਮ ਆਂ
ਹੂੰ। ਦਸ ਬਾਰਾਂ ਹਜ਼ਾਰ ਦੇ ਤਾਂ ਮਤਲਬ ਨੋਰਮਲ ਜੇ ਸਾਈਕਲ ਮਿਲਦੇ ਨੇ, ਦਸ ਬਾਰਾਂ ਹਜ਼ਾਰ ਦੇ ਮਤਲਬ ਵੀਹ-ਵੀਹ ਹਜ਼ਾਰ ਦੀ ਸਾਈਕਲ ਵੀ ਦੇਖੀ ਹੈ ਮੈਂ ਵੀ ਲੋਕ ਲਈ ਫਿਰਦੇ ਹੁੰਦੇ ਆ ਸੜਕਾਂ ਤੇ ਹਨਾ ਮੋ ਮੋਟੇ-ਮੋਟੇ ਟਾਇਰਾਂ ਵਾਲੇ ਹਾਂ ਉਹ ਨਾਂ ਤੇ ਇੰਨੀ ਐਨਰਜੀ ਵੀ ਨੀ ਲੱਗਦੀ ਹੈਗੀ। ਜਿਹੜੇ ਗੇਅਰ ਵਗੈਰਾ ਵਾਲੇ ਹੁੰਦੇ ਆ ਪਰ ਲੋਕ ਫੇਰ ਵੀ ਦੇਖੋ ਕਿੰਨੀ ਵੇਸਟੇਜ ਕਰਦੇ ਨੇ।
ਬਹੁਤ ਜ਼ਿਆਦਾ, ਉਹੀ ਤਾਂ ਵੀ ਅਗਰ ਬੋਡੀ ਨੂੰ ਅੱਜ ਕੱਲ੍ਹ ਲੋਕ ਕਹਿੰਦੇ ਵੀ ਅਸੀਂ ਹੋਸਪਿਟਲ ਧੱਕੇ ਖਾ ਰਹੇ ਹਾਂ। ਵੀ ਵਾਰ-ਵਾਰ ਅਸੀਂ ਹੌਸਪੀਟਲ ਜਾ ਰਹੇ ਆਂ ਬਟ ਉਹ ਵੀ ਆਪਾਂ ਆਪਣੀ ਵਜ੍ਹਾ ਤੇ ਜਾ ਰਹੇ ਆਂ। ਆਪਾਂ ਨੇ ਖੁਦੇ ਆਪਣੇ ਸਰੀਰ ਨੂੰ ਬੋਡੀ ਨੂੰ ਏਦਾਂ ਦਾ ਬਣਾ ਲਿਆ ਐ। ਹੋਰ ਲੋਕ ਇੰਨੇ ਮੀਨ ਖੇਤੀ ਵਗੈਰਾ ਕਰਦੇ ਸੀਗੇ, ਖੇਤੀ ਕਰਦੇ ਸੀਗੇ ਤਾਂ ਕਿੰਨਾ ਕਿੰਨਾ ਰਾਤਾਂ ਵੀ ਜਗ ਜਾ ਕੇ ਕੱਢਦੇ ਹੁੰਦੇ ਸੀਗੇ। ਪੂਰਾ ਜਦੋਂ ਪਾਣੀ ਪੂਣੀ ਆਂਦਾ ਸੀ ਮੋਟਰਾਂ ਤੇ, ਪਾਣੀ ਲਗਾਉਣਾ ਹੁਣ ਹਨਾ ਵੀ ਵੀ ਪੂਰਾ ਵੀ ਜ਼ੋਰ ਭਾਰ ਦਾ ਕੰਮ ਕਰਦੇ ਸੀਗੇ ਬਟ ਅੱਜ ਕੱਲ ਕੋਈ ਨੀ ਕਰ ਸਕ ਦਾ ਹੈਗਾ
ਨਹੀਂ ਹੁਣ ਤਾਂ ਖੇਤੀ ਲਈ ਬਹੁਤ ਮਸ਼ੀਨਾਂ ਆਈਆਂ ਹੋਈਆਂ ਨੇ, ਮਸ਼ੀਨਾਂ ਨਾਲ ਹੀ ਹੁੰਦੀ ਹੈ ਖੇਤੀ ਸਾਰੀ, ਤਕਰੀਬਨ ਹਰ ਇੱਕ ਚੀਜ਼ ਦੀ ਮਸ਼ੀਨ ਹਨਾ, ਉੱਧਰ ਵੀ ਚਲੋ ਜ਼ਿਆਦਾ ਜ਼ੋਰ ਭਾਰ ਕਰਨਾ ਨੀ ਉਹਨਾਂ ਨੂੰ ਕੰਮ ਹੁਣ ਤੁਸੀਂ ਜੇ ਦੇਖੋ ਮਤਲਬ ਇੱਕ ਜੇ ਫੈਮਿਲੀ ਦੇ ਵਿੱਚ ਚਾਰ ਮੈਂਬਰ ਨੇ ਚਾਰਾਂ ਕੋਲ ਕਾਰ ਐ। ਕਿੰਨੀ ਮਤਲਬ ਵੇਸਟੇਜ ਹੋ ਰਹੀ ਹੈ ਦੇ ।
ਉਹੀ ਤਾਂ ਹੈ ਨਾ ਵੀ ਵਹੀਕਲ ਦਾ ਵੀ, ਹੋਰ ਗਿਆ ਉਹ ਕੇੜਾ ਏਦਾਂ ਹੀ ਚੱਲਣੀਆਂ ਨੇ, ਉਹਨਾਂ ਲਈ ਵੀ ਪੈਟਰੋਲ ਡੀਜ਼ਲ ਤਾਂ ਚਾਹੀਦਾ ਵਾ ਨਾ।
ਸਹੀ ਗੱਲ ਹੈ ਹੁਣ ਸੜਕਾਂ ਤੇ ਟ੍ਰੈਫਿਕ ਹੀ ਤਾਂ ਹੀ ਇੰਨੀ ਜ਼ਿਆਦਾ, ਕਿੰਨੀਆਂ ਦੇਖੋ ਗਵਰਮੈਂਟ ਨੂੰ ਇੰਨੇ ਇੰਨੇ ਪੇੜ ਕੱਟ ਕੇ ਸੜਕਾਂ ਚੌੜੀਆਂ ਕਰਨੀਆਂ ਪੈ ਰਹੀਆਂ ਨੇ, ਕਿਉਂ ਕਰਨੀਆਂ ਪੈ ਰਹੀਆਂ ਨੇ? ਕਿਉਂਕਿ ਹੁਣ ਲੋਕਾਂ ਦੀ ਮਤਲਬ ਭੀੜ ਭੜੱਕਾ ਹੀ ਬਹੁਤ ਹੋ ਜਾਂਦਾ ਸੜਕ ਦੇਖਾ ਤੇ ਕਾਰਾਂ ਹੀ ਕਾਰਾਂ ਜਿੱਥੇ ਦੇਖੋ ਕਾਰਾਂ, ਹੁਣ ਕਾਰਾਂ ਵੀ ਛੋਟੀਆਂ ਮੋਟ ਕਾਰਾਂ ਨ ਮਤਲਬੱਡੀਆਂ ਵੱਡੀਆਂ ਗੱਡੀਆਂ ਤੇ ਉਹ ਕਿੱਡੀਆਂ ਵੱਡੀਆਂ-ਬੜੀਆਂ ਹਨਾ।
ਹਾਂਜੀ, ਹੁਣ ਇਲੈਕਟ੍ਰਿਕ ਵਹੀਕਲ ਚੱਲਦੇ ਨੇ ਹੁਣ ਇਲੈਕ੍ਰਿਕ ਵਾਹਿਕਲਸ ਦਾ ਤੇ ਇਹ ਵੀ ਹੁਨ ਇਲੈਕਟ੍ਰਸਿਟੀ ਹੋਏ ਵੀ ਤਾਹੀਂ ਉਹ ਵਹੀਕਲ ਚਾਰ ਹੋਣਗੇ ਤਾਂ ਹੀ ਆਪਾਂ ਕਿਤੇ ਜਾ ਪਾਵਾਂਗੇ, ਉਹਨਾਂ ਨੂੰ ਯੂਜ ਕਰ ਸਕ ਾਂਗੇ ਇਲੈਕਟ੍ਰੀਸਿਟੀ ਤੋਂ ਬਿਨਾਂ ਹੋ ਦਾ ਕੋਈ ਵੀ ਮਨ
ਚਾਰਜ ਨਹੀਂੀ ਹੁੰਦੇ ਹਾਂ ਵੀ ਤੁਸੀਂ ਉਹੀ ਬਿਜਲੀ ਬਚਾਓ ਨਾ ਆਪਣੇ ਘਰ ਦੇ ਵਿੱਚ ਯੂਜ ਘਟਾਓ ਚਲੋ ਜੇ ਤੁਸੀਂ ਵਹੀਕਲ ਵੀ ਚਾਰਜ ਕਰ ਰਹੇ ਹੋ ਚਲੋ ਠੀਕ ਹੈ ਉਹ ਵੀ ਜਿਹੜਾ ਪੈਟਰੋਲ ਵਗੈਰਾ ਉਹ ਤਾਂ ਹੋਰ ਵੀ ਕਰੋੜਾਂ ਸਾਲ ਲੱਗ ਜਾਂਦੇ ਨੇ ਆਪਾਂ ਪੜ੍ਹੇ ਹੀ ਹੋਇਆ ਹਣ ਆਪਾਂ ਐਸ ਸਾਇੰਸ ਚ ਆਪਾਂ ਪੜ੍ਹੇ ਵੀ ਕਰੋੜਾਂ ਸਾਲ ਲੱਗ ਜਾਂਦੇ ਨੇੇ ਪੈਟਰੋਲ ਨੂੰ ਬੜਨ ਨੂੰ ਡੀਜ਼ਲ ਨੂੰ ਬੜਨ ਨੂੰ ਹਨਾ ਉਹ ਕਰੋੜਾਂ ਸਾਲ ਦਾ ਪ੍ਰ ਪ੍ਰੋਸੈਸ ਹੈ ਚੱਲ ਜੇ ਇਲੈਕਟ੍ਰੀਸਿਟੀ ਥੋੜੀ ਜਿਹੀ ਉਹਦੇ ਨਾਲੋਂ ਈਜ਼ੀ ਬਣਦੀ ਹੈ ਜ਼ਲੀ ਬਣ ਜਾਂਦੀ ਹੈ ਤਾਂ ਤੁਸੀਂ ਮਤਲਬ ਉਹਨ ਉਹਨੂੰ ਸੇਵ ਕਰਕੇ ਆਪਣੇ ਘਰ ਘੱਟ ਖਪਤ ਕਰੋ ਤੇ ਫੇਿਰ ਉਹੀ ਚਾਰਜ ਕਰ ੋ ਨੂੰ ਵੀਕਲ ਨੂੰ ਹਨਾ
ਹਾਂਜੀ ਰ ਹੁਣ ਜਿਵੇਂ ਸੀ ਐਜੀ ਗੱ ਗੱਡੀਆਂ ਵਗੈਰਾ ਕਾਰਾਂ ਵਗੈਰਾ ਚਲਦੀਆਂ ਨੇ ਹੁਣ ਉਹ ਵੀ ਸੀ ਐਨ ਜੀ ਹਰੇਕ ਪੈਟਰੋਲ ਪੰਪ ਤੇ ਵੀ ਨੀ ਹੁੰਦੀ ਹੈਗੀ ਉਹ ਕਿਤੇ ਨਾ ਕਿਤੇ ਮਿਲਦੀ ਹੈ ਤਾਂ ਉਹ ਵੀ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਹੁਣ ਜਿਹੜੇ ਖਰੀਦ ਲੈਂਦੇ ਆ ਸੀ ਐਨ ਜੀ ਵਹੀਕਲ ਉਹਦੇ ਚ ਵੀ ਬਹੁਤ ਦਿੱਕਤ ਆ ਜਾਂਦੀ ਹੈ ਜੇ ਖਤਮ ਹੋ ਗਈ ਕੋ ਕਿਤੇ ਉੱਥੇ ਨਹੀਂ ਹੈ ਪੈਟਰੋਲ ਪੰਪਤੀ ਹੈ ਸੀ ਐਨਜੀੀ ਵਾਲਾ ਫੇਰ ਉਹ ਯੂਜ ਨਹੀਂ ਹੋ ਸਕਦਾ ਵਹੀਕਲ
ਹੁਣ ਦੇਖੋ ਪਿੱਛੇ ਜ ਸਿਲੰਡਰਾਂ ਦੀ ਕਿੰਨੀ ਸ਼ੋਰਟੇਜ ਰਹੀ ਮਤਲਬ ਐਲ ਪੀ ਜੀ ਵੀ ਦੇਖੋ ਹੁਣ ਐਲ ਪੀ ਜੀ ਗੈਸ ਵੀ ਦੇਖੋ ਕਿੰਨੀ ਉਹ ਮਤਲਬ ਉਹ ਵੀ ਸਰਕਾਰ ਕਹਿ ਰਹੀ ਹੈ ਵੀ ਆਪਣੇ ਸਾਈਆਂ ਨਾਲ ਵਰਤੋ ਨਾ ਜ਼ਿਆਦਾ ਵੇਸਟ ਕਰੋ ਹਨਾ ਐਲਪੀਜੀ ਗੈਸ ਨੂੰ
ਹੋਰ ਕਹਿੰਦੇ ਇਲੈਕਟ੍ਰਿਕ ਚੁ ਵਗੈਰਾ ਯੂਜ ਕਰੋ ਹਨਾ ਕੰਡਕਸ਼ਨ ਵਗੈਰਾ ਦੂਜਾ ਇੰਡਕਸ਼ਨ ਯੂ
ਇੰਡਕਸ਼ਨ ਹਾਂ ਇੰਡਕਸ਼ਨ ਹੁੰਦਾ ਉਹ ਯੂਜ ਕਰੋ ਲੱਕੜਾ ਵਗੈਰਾ ਯੂਜ ਕਰੋ ਹੁਣ ਸ਼ਹਿਰਾਂਚ ਤਾਂ ਪੋਸੀਬਲ ਨੀ ਸ਼ਹਿਰਾਂ ਚ ਨੀ ਨਾ
ਹੁਣ ਗਰਮੀ ਚ ਤਾਂ ਵੈਸੇ ਵੀ ਨਹੀਂ ਯੂਜ ਕਰ ਸਕਦੇੇ ਸਰਦੀ ਚ ਤਾਂ ਲੋਕ ਮਿੰਜ਼ਰ ਬਣਾ ਵੀ ਲੈਂਦੇ ਨੇ ਸਾਗ ਵਗੈਰਾ ਬਣਾਣਾ ਹੁੰਦਾ ਬ ਗਰਮੀ
ਹਾਂ ਸਰਦੀ ਚ ਤਾਂ ਵਧੀਆ ਰਹਿੰਦਾ ਚਲੋ ਇੱਕ ਤਰ੍ਹਾਂ ਨਾਲ ਬੰਦਾ ਹੱਥ ਹੱਥ ਸੇਕ ਲੈਂਦਾ ਹਨਾ ਬੋਡੀ ਨੂੰ ਚਲੋ ਹੀਟ ਮਿਲ ਜਾਂਦੀ ਹੈ ਸਰੀਰ ਨੂੰ ਗਰ ਹਾਂ ਗਰਮੀ ਚ ਨ ਨਾ ਬਹਿਸ ਸਕਦਾ ਚਲ ਜਿਆਦਾ ਤੋਂ ਜਿਆਦਾ ਬੰਦਾ ਸੁਬਾ ਸੁਬਾਹ ਤੜਕੇ ਤੜਕੇ ਕਰ ਲੂਗਾ ਕੰਮ ਉਹਦੇ ਉੱਪਰ
ਹੋਰ ਕਿਆ ਉਹੀ ਹੈ ਵੀ ਇਲੈਕਟ੍ਰੀਸਿਟੀ ਨੂੰ ਬਚਾਉਣਾ ਤਾਂ ਬਹੁਤ ਜਰੂਰੀ ਆ ਜੇ ਟਾਈਮ ਦੇ ਵਿੱਚ।
ਸਹੀ ਗੱਲ ਆ ਹੁਣ ਮੇਰਾ ਛੋਟਾ ਜਿਹਾ ਬੇਟਾ ਮਤਲਬ ਮੈਂ ਹੱਸਦੀ ਹੁੰਦੀ ਆਨੂੰ ਦੇਖ ਕੇ ਜਿਵੇਂ ਹੁਣ ਅਸੀਂ ਸਾਨੂੰ ਆਦਤ ਨਾ ਅਸੀਂ ਜਿਹੜੇ ਰੂਮ ਵਿੱਚੋਂ ਨਿਕਲਣਾ ਉੱਥੇ ਸਵਿੱਚ ਬੰਦ ਕਰਕੇ ਨਿਕਲਣਾ ਚਾਹੇ ਫੈਨ ਚੱਲਦਾ ਚਾਹੇ ਮਤਲਬ ਪੱਖਾ ਚੱਲ ਰਿਹਾ ਚਾਹੇ ਲਾਈਟ ਚੱਲ ਰਹੀ ਹੈ ਉਹ ਵੀ ਐਵੇਂ ਹੀ ਕਰਦਾ ਹੈ। ਉਹ ਸਵਿੱਚ ਬੰਦ ਕਰਕੇ ਫ ਨਿਕਲੂਗਾ। ਕਹਗਾ ਗ ਰੁਕੋ ਮੰਮਾ ਮੈਂ ਬੰਦ ਕਰਕੇ ਆਉਂਦੀ ਆ। ਫੇਿਰ ਬੰਦ ਕਰਕੇ ਆਉਂਦਾ ਦਾ ਫਿਰ ਉਹ ਲ ਫ ਲਾਈਟ ਜਾਂ ਪੱਕਾ ਫੇਰ ਆਉਂਦਾ ਬਾਹਰ।
ਉਹੀ ਤਾਂ ਵੀ ਆਪਾਂ ਜੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਬੱਚੇ ਸਿੱਖ ਲੈਂਦੇ ਨੇ ਤਾਂ ਫਿਰ ਥੋੜਾ ਵੱਡਿਆਂ ਨੂੰ ਵੀ ਸੋਚਣਾ ਚਾਹੀਦਾ ਵੀ ਹਨਾ ਵੀ। ਇਲੈਕਟ੍ਰੀਸਿਟੀ ਨੂੰ ਬਚਾ ਕੇ ਰੱਖੀ ਅਸੀਂ ਆਉਣ ਵਾਲੇ ਟਾਈਮ ਚ ਕ ਨੂੰ ਸਾਡੇ ਬੱਚਿਆਂ ਨੂੰ ਵੀ ਨਾ ਦਿੱਕਤ ਆਵੇ। ਉਹ ਵੀ ਵਧੀਆ ਤਰੀਕੇ ਨਾਲ ਰਹਿ ਸਕਣ
ਹਾਂ। ਹੋਰ ਦੱਸੋ ਤੁਹਾਡੇ ਹੀ ਬੱਚੇ ਫਿਰ ਐਮੀੀ ਕਰਦੇ ਨੇ। ਹ
ਨਹੀਂ ਮੈਂ ਤਾਂ ਖੁਦ ਬੱਚਿਆਂ ਨੂੰ ਵੀ ਸਿਖਾਉਦੀ ਹ ਹਾਂਜੀ ਬੰਦ ਕਰਕੇ ਕਿਉਂਦਾਦਾ।
ਹਾਂ ਚਲੋ ਵਧੀਆ ਆਦਾਤ ਤੇ ਜੇ ਆਪਾਂ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਤਾਂ ਹੀ ਅੱਗੇ ਚੱਲੂਗਾ। ਨਾ ਇਹ ਹਨਾ।
ਇਏਦਾਂ ਵੀ ਬਿੱਲ ਤਾਂ ਫਿਰ ਬਿੱਲ ਤਾਂ ਆਪਾਂ ਹੀ ਭਰਾਣਾ ਕਿਹੜਾ ਕਿਸੇ ਹੋਰ ਨੇ ਭਰਾਣਾ ਅਗਰ ਆਪਾਂ ਸੇਵ ਕਰਾਂਗੇ। ਹੋਰ ਕ ਧਿਆਨ ਤਾਂ ਆਪਾਂ ਨੂੰ ਰੱਖਣਾ ਪਏਗਾ ਇਨਾ।
ਹਮ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਫੇਰ ਮਿਲਦੇ ਆ ਫੇਰ ਬਹਿ ਕੇ ਗੱਲ ਕਰਾਂਗੇ। ਠੀਕ ਹੈ। ਜੀ ਸਤਿ ਸ੍ਰੀ ਅਕਾਲ ਜੀ।